ਸਸ੍ਰੀ ਕਾਲ ਜੀ।
ਸਸ੍ਰੀ ਕਾਲ ਜੀ।
ਠੀਕ ਓ ਜੀ?
ਹਾਂਜੀ ਵਧੀਆ ਜੀ, ਹੋਰ ਸੁਣਾਓ ਜੀ ਤੁਸੀਂ ਠੀਕ ਓ ਜੀ?
ਵਧੀਆ ਜੀ ਵਧੀਆ, ਤੁਸੀਂ ਸੁਣਾਓ।
ਹੋਰ, ਐ ਤੁਐਡੀ ਭੈਣ ਲੜਦੀ ਵੀ ਹੈ ਕੇ ਤੁਆਡੇ ਨਾਲ?
ਨਈਂ।
ਕੀਕੈਂਦੀ ਪਈ ਏ?
ਕੋਛ ਨੀ ਬਸ ਐਵੇਂ ਹੀ ਬੋਲੀ ਏਜੀ ਐ ਸਾਡੇ ਘਰ ਦੀ ਪਵਿੱਤਰ
ਅੱਛਾ ਜੀ, ਹੋਰ ਕੀ ਬਨਾਯਾ ਜੇ ਅੱਜ?
ਅੱਜ, ਤੁਸੀਂ ਕੀ ਖਾਧਾ?
ਅਸੀਂ ਮੈਂ ਦੱਸਿਆ ਤੇ ਐ, ਤੁਆਡੇ ਘਰ ਈ ਖਾਧਾ ਸੀ।
ਬਸ ਤੁਸੀਂ ਜੋ ਖਾਧਾਜ਼ਲ, ਉਆ ਬਨਾਯਾ ਸੀ।
ਅੱਛਾ, ਮੈਂ ਕੇਯਾ ਕੁਛ ਕਿਤੇ ਸਾਡੇ ਜਾਣ ਤੋਂ ਬਾਦ ਕੋਈ ਅਲੱਗ ਡਿਸ਼ ਬਨਾਈ ਹੋਵੇ।
ਅਸੀਂ ਐਵੇਂ ਜੇ ਕੰਮ ਨੀ ਕਰਦੇ, ਤੁਸੀਂ ਖਾ ਲੈਂਦੇ ਔਜੀ ਆਈਸਕਰ੍ਰੀਮ ਜਾ ਕੇ।
ਨਈਂ ਜੀ ਨਈਂ ਮੈਂ ਪੁੱਛਿਆ ਸੀ ਤਵਾਡੀ ਦਾਦੀ ਕੋਲੋਂ ਆਈਸਕਰ੍ਰੀਮ ਲਿਆਵਾਂ ਮੈਂ, ਖਾਣੀ
ਅੱਛਾ, ਤੇ ਮੇਰੇ ਕੋਲ ਪੁੱਜੀ ਜਿੰਨੇ ਬੰਦੇ ਨੇ ਹਾਂ ਕਰਨੀ ਸੀ ਔਦੇ ਕੋਲ ਨੀ ਪੁੱਛਿਆ ਤੁਸੀਂ, ਜਿੰਨੇ ਨਾ ਦੇ ਕੋਲ ਪੁੱਜਦੇ ਔਜੀਤੁਸੀਂ, ਤੁਸੀਂ ਨਾ ਤੁਆਡਾ ਤੁਆਡੇ ਨਾ ਦਿਮਾਗ ਚ ਚੱਲਦੇ ਔ ਤੁਸੀਂ।
ਨਈਂ, ਮੈਂ ਕੇਯਾ ਥੋੜਾ ਪੈਲੇ ਵੱਡੇ ਬੰਦੇ ਕੋਲੋਂ ਪੁੱਛਣਾ ਚਾਈਦਾ ਨਾ।
ਅੱਛਾ, ਤੇ ਸਭ ਤੋਂ ਛੋਟੇ ਕੋਲ ਵੀ ਪੁੱਛਣਾ ਚਾਈਦਾ ਜੀ।
ਏ ਸਭ ਤਾਂ ਛੋਟੇ ਨੂੰ ਤਾਂ ਪਤਾ ਈ ਨੀ ਹੁੰਦਾ, ਔ ਤੇ ਔਨੂੰ ਤੇ ਜੋ ਮਰਜ਼ੀ ਕੈ ਦੋ ਓ ਕੈਂਦਾ ਹਾਂ-ਹਾਂ, ਦੇਦੋ-ਦੇਦੋ। ਖਾਲਾਂਗੇ ਓ ਫੇਰ ਸਾਡਾ ਖਰਚਾ ਆਂਦਾ ਪੇਯਾ ਸੀ ਨਾ।
ਹਾਂ, ਐ ਤੁਸੀਂ ਗੱਲ ਵਧੀਆ ਕਰਤੀ ਐਜੀ।
ਹਾਂ ਕੋਈ ਨੀ ਘਰ ਆਓ, ਖਵਾਵਾਂਗੇ।
ਆਵਾਂਗੀ-ਆਵਾਂਗੀ।
ਹਾਂ, ਦੱਸ ਕੇ ਆਣਾ ਜਰਾ, ਅਸੀ ਤਾਲੇ-ਤੁਲੇੇ ਲਾ ਕੇ ਘਰੋਂ ਗੈਬ ਹੋ ਜਾਂਗੇ, ਨਈਂ-ਨਈਂ ਘਰੋਂ ਗੈਬ ਹੋਜਾਂਗੇ। ਕੁਲਫੀ ਕਿਥੋਂ ਲੈਂ ਕੇ ਆਵਾਂਗੇ।
ਕੀ ਓਂਦਰ
ਹੁੰ।
ਹਾਂਜੀ। ਇਹ ਤੁਹਾਡੀ ਮਰਥਡੀਜ਼ ਬੈਨਚ ਸਾਡੇ ਘਰ ਖੜੀ ਏਜੀ, ਦਾਦੀ ਦੀ ਮੰਜੀ ਦੇ ਥੱਲੇ, ਦਾਦੀ ਤੇ ਲੇਟੀ ਮਤਲਬ ਤੁਆਡੀ ਮਰਸਡੀਜ਼?
ਫੇਰ ਤੁਸੀਂ ਏ ਮਰਸਡੀਜ਼ ਸਾਡੀ ਰੋਜ ਖੋਲ ਕੇਉ ਦਿੰਦੇ ਓ, ਮੈਂ ਤੁਆਨੂੰ ਏਦਾਂ ਈ ਖੜੀ ਏਜੀ, ਮੰਜੀ ਥੱਲੇ ਆ ਗਈ ਏ, ਮੰਜੀ ਕੋਠੇ ਤੇ ਢਾਈ ਹੋਈ?
ਨਈਂ ਤੇ ਕੋਠੇ ਦੇ ਡਾਨ ਨਾਲ ਗੱਡੀ ਆ ਜੇਗੀ ਥੱਲੇ ਤੁਸੀਂ ਤੁਆਡਾ ਦਿਮਾਗ-ਦਿਮੂਗ ਤੁੂੰ ਘੁੰਮ ਘੁੰਮ ਗਿਆ ਥੋੜਾ ਬੋਤ?
ਨਈਂ-ਨਈਂ, ਮੈਂ ਕੇਯਾ ਕਿਤੇ ਕੋਠੇ ਦੇ ਮੰਜੀ ਢਾਤੀ ਹੋਏ ਤੇ ਥੱਲੇ ਗੱਡੀ ਖੜੀ ਕਰਤੀ ਹੋਏ, ਨੀਚੇ ਈ।
ਐ ਨਈਂ ਐ ਗੱਲ ਦਾ ਤੁੱਕ ਨੀ ਬਨੀਆ ਭੈਣ ਜੀ, ਕੁਛ ਵੀ ਕੁਛ ਤੁੱਕ ਨੀ ਬਨੀਆ ਜੀ ਕੁਛ ਵੀ। ਨਹੀਂ ਫਿਰ ਤੇ ਫਿਰ ਤੇ ਬੰਦ ਬੰਦਾ ਤੇ ਇਵੇਂ ਕਰੇ ਫਿਰ ਮੰਜੀ ਥੱਲੇ ਡਾਹ ਕੇ ਆਪ ਕੋਠੇ ਦੇ ਲੈਂਟਰ ਤੇ ਸੋ ਜਾਵੇ ਕਈ ਮੈਂ ਮੰਜੀ ਤੇ ਸੁਤ
ਮੰਜੀ ਤੇ ਸੁੱਤੇ ਆ ਥੋੜਾ ਦਿਮਾਗ ਲਾਈਦਾ ਹਾਂ
ਥੋੜਾ ਤੇ ਨਾ ਮਤਲਬ ਥੋੜਾ ਹਿੱਲੀਆ ਟਾਈਪ ਦਾ ਲੱਗਦਾ ਮੈਨੂੰ ਹਨਾ
ਨਹੀਂ ਤੇ ਐ ਨਹੀਂ ਥੋੜਾ ਤੇਜ ਚਲਾ ਜਾ ਤੁਹਾਡੀ ਸਮਝ ਤੋਂ ਬਾਹਰ ਏ।
ਅੱਛਾ।
ਹਾਂਜੀ।
ਹਾਂਜੀ ਹਾਂਜੀ ਹੋਰ ਕਦੀ ਲੈ ਜਾਓ ਆਪਣੀ ਮਰਸਡੀਜ਼ ਵੈਨ ਚ ਕੀ ਗੱਲ।
ਨਹੀਂ ਉੱਥੇ ਹੀ ਰਹਿਣ ਦੋ ਤੁਸੀਂ ਯੂਜ ਕਰ ਲੈਣਾ ਮੈਂ ਸਾਨੂੰ ਚਾਹੀਦੀ ਨੀ ਬਸ।
ਅੱਛਾ ਮੈਂ ਚਲਾਈ ਐ ਜੀ ਅੱਜ ਹਾਂਜੀ ਹਾਂਜੀ।
ਕਿਵੇਂ ਚੱਲੀ ਸੀ ਵਧੀਆ ਚੱਲੀ ਸੀ ਨਾ?
ਹਾਂਜੀ, ਹਾਂਜੀ ਵਧੀਆ ਚੱਲੀ ਸੀ ਗੋਡੇ ਨੀ ਪਹੁੰਚ ਰਹੇ ਸੀ ਮੇਰੇ ਬਸ ਪੂਰੇ ਗੋਡੇ ਥੱਲੇ ਲੱਗ ਰਹੇ ਸੀ। ਅਰੇ। ਉਹ ਸਟੇਰਿੰਗ ਤੇ ਤੁਹਾਡਾ ਬੇਟਾ ਬੈ ਗਿਆ ਸੀ ਸਟੇਰਿੰਗ ਤੇ ਤੁਹਾਡਾ ਬੇਟਾ ਤੇ ਬੜਾ, ਬੜਾ ਵੱਡਾ ਡਰਾਈਵਰ ਏ ਉਹ ਤਾਂ ਵਿਲੀਆ ਮਾਰ ਰਿਹਾ ਸੀ ਉਦੇ ਨਾਲ। ਹਾਂ ਹਾਂ ਓਹੀ ਕਹਿ ਰਾ ਵਿਲੀ ਕਹਿੰਦੇ ਜੀ ਉਹਨੂੰ। ਹਾਂਜੀ, ਹਾਂਜੀ।
ਉਹ ਅਸੀਂ ਥੋੜ੍ਹਾ ਪੜ੍ਹੇ-ਲਿਖੇ ਘੱਟ ਆ ਨਾ ਤੁਸੀਂ ਬੀ
ਹਾਂਜੀ, ਹਾਂਜੀ, ਹਾਂਜੀ ਤੁਹਾਨੂੰ ਕਿਹਾ ਸੀ ਪੜ ਲੋ, ਪੜ ਲੋ, ਪੜ ਲੋ।
ਹਾਂ ਐਹ ਭੈਣ ਜੀ ਪਿੱਛੋਂ ਤਹਾਡੇ ਨਾ ਗਾਣਿਆਂ ਦੀ ਆਵਾਜ਼ ਆ ਰਹੀ ਐ।
ਨਹੀਂ ਨਹੀਂ ਉਹ ਗਾਣਾ ਨਹੀਂ ਸੀ ਉਹ ਸ਼ਬਦ ਸੀ।
ਕੀ ਸੀ?
ਉਹ ਸ਼ਬਦ ਚੱਲਿਆ ਸੀ ਜੀ।
ਅੱਛਾ, ਅੱਛਾ, ਅੱਛਾ।
ਜੀ ਉਹ ਇੱਕ ਫੋਨ ਮੰਮੀ ਚਲਾ ਰਹੀ ਐ ਨਾ।
ਅੱਛਾ, ਅੱਛਾ, ਅੱਛਾ, ਅੱਛਾ ਹੋਰ ਸੁਣਾਓ, ਸੁਣਾਓ, ਸੁਣਾਓ ਸੁਣਾ
ਕੀ ਸੁਣਾਈਏ ਸੁਣਾਓ ਸੁਣਾਓ ਸੁਣਾਓ ਕੋਈ ਗਾਣਾ ਗੁਣਾ ਆਦਾ ਤੁਹਾਨੂੰ?
ਨਹੀਂ ਸਾਨੂੰ ਗਾਣਾ ਨੀ ਆਉਂਦਾ। ਤੁਹਾਨੂੰ ਆਉਂਦਾ?
ਨਾ ਜੀ ਨਾ ਮੈਂ ਤਾ ਹੀ ਤਾ ਪੁੱਛਦੀ ਸੀ ਤੁਹਾਨੂੰ ਜੇ ਤੁਹਾਨੂੰ ਆਦਾ ਤੇ ਕੋਈ ਸੁਣਾ ਦਿੰਦੇ। ਥੋੜਾ ਟੈਮ ਪਾਸ ਹੋ ਜਾਂਦਾ।
ਸਾਨੂੰ ਨੀ ਆਦਾ ਜੀ ਕੁਛ। ਤੁਸੀਂ ਸੁਣਾਓ?
ਸਾਨੂੰ ਸਾਡੇ ਤੇ ਅਵਾਜ਼ਾ ਹੀ ਬੜੀਆ ਬੇਕਾਰ ਐ ਤੁਸੀਂ ਸੋ ਹੀ ਜਾਣਾ।
ਅੱਛਾ।
ਹਾਂਜੀ।
ਹੂੰ ਹੂੰ ਨਹੀਂ ਧਰਤੀ ਤੇ ਹੁਣ ਬੰ ਕਈ ਬੰਦਿਆਂ ਦੀ ਆਵਾਜ਼ ਬੜੀ ਸੁਰੀਲੀ ਵੇ ਕਈਆਂ ਦੀ ਤਾਂ ਬੜੀ ਖਰਾਬ ਵੀ ਐ ਤੁਸੀਂ ਮੈਨੂੰ ਲੱਗਦੇ ਖਰਾਬ ਆਲੀ ਚ ਆਦੇ ਹੋ ਹੈਨਾ?
ਨਹੀਂ ਅਸੀਂ ਵਿਚਕਾਰ ਆਣੇ ਆ ਇੰਨੀ ਵੀ ਬੇਜ਼ਤੀ ਨਾ ਕਰੋ।
ਅੱਛਾ ਵਿਚਕਾਰ ਆਦੇ ਓ। ਅੱਛਾ ਮਤਲਬ ਨਾ ਇਧਰ ਕਾ ਨਾ ਉਧਰ ਕਾ।
ਹਾਂ ਹਮ ਬੀਚਕਾ।
ਅੱਛਾ।
ਹੋਰ ਸੁਣਾਓ, ਇੱਕ ਮਿੰਟ ਹੋਲਡ ਕਰਨਾ। ਹਾਂਜੀ!
ਹਾਂਜੀ, ਕਿੱਥੇ ਗਏ ਸੀ?
ਅਸੀਂ, ਐਹ ਲਾਗੇ ਈ ਪਿੰਡ ਚ ਗਏ ਸੀ।
ਅ ਐਨੀ ਜਲਦੀ ਹੋ ਵੀ ਆਏ?
ਹਾਂਜੀ, ਉਹ ਆਪਾਂ, ਮੱਥਾ ਟੇਕਣ ਜਾਣਾ ਸੀ ਜੀ ਗੁਰਦਵਾਰੇ।
ਅੱਛਾ, ਅੱਛਾ
ਹਾਂਜੀ, ਹਾਂਜੀ
ਹੱ
ਸਾਡਾ ਘਰ ਦੋ ਪਿੰਡਾਂ ਚ ਬਣਿਆ ਨਾ।
ਅੱਛਾ ਜੀ।
ਹਾਂਜੀ, ਹਾਂਜੀ ਅੱਧਾ ਘਰ ਦੂਜੇ ਪਿੰਡ ਚ, ਅੱਧਾ ਦੂਜੇ ਪਿੰਡ ਚ ਤੇ ਘਰ ਦੇ ਵਿੱਚ ਵਿੱਚ ਹੀ ਗੁਰਦੁਆਰਾ ਬਣਾਇਆ ਅਸੀਂ।
ਅੱਛਾ, ਅੱਛਾ
ਹਾਂਜੀ, ਜਿਹਨੂੰ ਅਸੀਂ ਦੂਜਾ ਪਿੰਡ ਕਹਿੰਨੇ ਓ।
ਅੱਛ
ਹ ਤੁਸੀਂ ਵੀ ਕੁੱਛ ਬੋਲੋ ਭੈਣ ਜੀ, ਕੀ ਗੱਲ ਅੱਛਾ, ਅੱਛਾ, ਅੱਛਾ ਕਰੀ ਜਾਂਦੇ ਹੋ ਬਸ। ਕੁਲਫ਼ੀ ਖਾ ਕੇ ਗਲਾ ਗੁਲਾ ਖਰਾਬ ਹੋ ਗਿਆ।
ਅੱਜ ਮੇਰੇ ਕੋਲੋਂ ਕੋਈ ਗੱਲ ਨਿਕਲਦੀ ਨੀ ਪਈ।
ਅੱਛਾ ਮੈਨੂੰ ਲੱਗਦਾ ਕੁਲਫੀ ਥੋੜੀ ਹੈਵੀ ਕਰ ਗਈ ਐ।
ਅੱਜ ਮੈ ਥੱਕ ਗਈ ਆ, ਸਵੇਰ ਦਾ ਕੰਮ ਕਰਦੀ ਪਈ ਸੀ ਪੂਰਾ ਘਰ, ਕੰਮ ਚੱਲਦਾ ਪਿਆ ਸੀ।
ਅੱਛਾ ਤੇ ਮਸਾਲਾ ਮਸੂਲਾ ਤੁਸੀਂ ਬਣਾਇਆ?
ਹਾਂ, ਸਾਰਾ ਲਗਾਈਆਂ ਵੀ ਮੈਂ ਹੀ ਨੇ ਜੀ ਟੈਲਾਂ।
ਅੱਛਾ ਤੇ ਪਹਿਲੇ ਫੇਰ ਬਣਾਈਆਂ ਹੋਣੀਆਂ ਮੈਨੂੰ ਲੱਗਦਾ ਪੱਠੇ ਚ ਜਾ ਕੇ।
ਨਹੀਂ ਇਹਨਾ ਦਿਮਾਗ ਹੈਨੀ, ਸਰਖਪਾਈ ਨੀ ਕਰੀ ਦੀ। ਇਹਨੀ ਗਰਮੀ ਚ ਪੱਠੇ ਚ ਕੌਣ ਜਾਏਗਾ। ਹਾਂ, ਹਾਂ ਲਗਾਣ ਦੀ ਸਰ
ਕੀ ਲੈਂਦੇ ਹੋ ਲਗਾਈ ਦਾ?
ਅਸੀਂ ਨਾ ਕਿਸੇ ਦਾ ਕੰਮ ਨੀ ਕਰਦੇ, ਅਸੀਂ ਸਿਰਫ ਆਪਣਾ ਕੰਮ ਕਰਨੇ ਆ।
ਅੱਛਾ ਮਤਲਬ ਆਪਣਾ ਕਾਮ ਬੰਨਤਾ, ਭਾੜ ਮੈਂ ਜਾਏ ਜਨਤਾ।
ਹਾਂਜੀ, ਹਾਂਜੀ ਬਿਲਕੁਲ ਇਹੀ ਗੱਲ ਹੈ ਜੀ।
ਚਲੋ ਵਧੀਆ, ਆਪਣੇ ਜੋਗਾ ਆਪਣੀ, ਗੋਗੀ ਆਪਣੀ ਜੋਗੀ ਆ, ਹੈਂ!
ਹਾਂਜੀ, ਹਾਂਜੀ
ਹਾਂਜੀ, ਹਾਂਜੀ ਚਲੋ ਵਧੀਆ ਕੰਮ। ਤੇ ਸਾਰੀਆਂ ਆਪੇ ਲਾ ਲਈਆਂ ਨੇ?
ਹਾਂਜੀ, ਹਾਂਜੀ ਇੱਕ ਵਰੀ ਆ ਕੇ ਚੈੱਕ ਤੇ ਕਰਨਾ, ਕਿੰਨੀ ਵਧੀਆ ਲਗਾਈਆਂ ਨੇ। ਨਹੀਂ ਜੀ ਦੋ ਦਿਨ, ਤਿੰਨ ਦਿਨ ਹੋ ਗਏ ਨੇ ਜੀ।
ਅੱਛਾ ਮਸਾਲਾ ਮਸੂਲਾ ਬਣਾਇਆ, ਯਾ ਇੰਜ ਹੀ ਚਾ ਚਾ ਕੇ ਉੱਤੇ ਰੱਖੀਆਂ ਨੇ ਬਸ।
ਹਜੇ ਦੋ ਦਿਨ ਹੋਰ ਲੱਗਣੇ ਨੇ, ਤੇ ਤੁਹਾਡੇ ਘਰ ਚਾ ਚਾ ਤੇ ਉੱਤੇ ਰੱਖੀਆਂ ਨੇ।
ਨਹੀਂ ਅਸੀਂ ਤੇ ਆਪ ਲਾਈਆਂ ਹੀ ਨਹੀਂ ਸੀ।
ਅੱਛਾ ਤੇ ਫਿਰ ਜਿਵੇਂ ਮਿਸਤਰੀ ਲਾਂਦੇ ਨੇ, ਉਵੇਂ ਲਾਈਆਂ ਅਸੀਂ ਕੰਮ ਸਿੱਖਿਆ ਹੈ ਜੀ। ਅਸੀਂ ਹਾਂਜੀ, ਅਸੀਂ ਮਲਟੀ ਟੈਲੇਟਡ ਹੈਗੇ ਆ ਜੀ।
ਅੱਛਾ, ਅੱਛਾ ਮੈਂ ਸੁਣਿਆ ਤੁਸੀਂ ਸੂਟ ਵੀ ਸੀ ਲੈਂਦੇ ਹੋ, ਮਿਸਤਰੀ ਵੀ ਹੋ। ਕੀ ਗੱਲ ਇੱਟਾਂ ਲਈ ਸੂਟ ਸਿੰਦੇ ਹੋ ਕੇ! ਹੈਂ, ਪੇਂਟਰ ਵੀ ਓ ਅੱਛਾ ਮਤਲਬ ਪੈਲੇ ਸੂਟ ਤੇ ਪੇਂਟ ਕਰਦੇ ਊ ਫੇਰ ਸੂਟ ਸਿੰਦੇ ਹੋ ਫਿਰ ਜਾ ਕੇ ਉਹ ਆਪਣੀ ਦੁਕਾਨ ਬਣਾਉਂਦੇ ਊ
ਨਈ ਜੀ ਨਈ ਏਹ-ਏਹ ਦਮਾਗ ਤੁਸੀਂ ਥੋੜਾ ਪਰੇ ਰੱਖ ਦੋ ਜੀ। ਆ ਮੋਟਿਆਂ ਆਲਾ ਦਿਮਾਗ ਐ ਮੋਟਾ ਦਮਾਗ ਏ।
ਅੱਛਾ ਤੁਆਡੇ ਕੋਲ ਦੋ ਦਮਾਗ ਨੇ ਮਤਲਬ ਜੋ ਮੈਂ ਮੋ
ਤੁਸੀਂ ਨਾ ਮੋਟਾ ਦਮਾਗ ਯੂਜ ਕਰਦੇ ਪਏ ਓ ਹਾਂ ਮੇਰੇ ਕੋਲ ਮੋਟਾ ਦਮਾਗ ਵੀ ਹੈਗਾ ਹੁਣ ਤੁਆਨੂੰ ਗੱਲ ਸਮਝ ਨੀ ਆਏਗੀ ਮੈਂ ਗੱਲ ਐਸੀਂ ਕਰਾਂਗੀ
ਅੱਛਾ, ਹਾਂ। ਏਹ ਮਨੂੰ ਲੱਗਦਾ ਤੁਸੀਂ ਮੋਟੇ ਦੇ ਦਿਮਾਗ ਤੋਂ ਈ ਕੀਤੀ ਗੱਲ ਹੈਨਾ।
ਨਈ ਦੀ ਨਈ।
ਅੱਛਾ ਓ ਮੈਨ ਲੱਗਦਾ ਜਿਵੇਂ ਨੈੱਟ ਦਾ ਸਿਸਟਮ ਹੁੰਦਾ ਨਾ ਦੋ ਸਿੰਮ ਪਾਏ ਹੁੰਦੇ ਨੇ ਫੋਨ ਇਚ
ਹਾਂਜੀ ਏਕ ਸੇਮ ਬੰਦ ਕਰ ਦਿੰਦੇ ਆ ਦੁੱਜੀ ਚਲਾ ਦਿੰਦੇ ਆ।
ਅੱਛਾ-ਅੱਛਾ ਦੋ ਸੀ ਮੈਂਨ ਤੁਆੜੇ ਦਿਮਾਗ ਚ ਦੋ ਦਿ ਮਤਲਬ ਏਕ ਮੋਟਾ ਦਿਮਾਗੇ ਏਕ ਛੋਟਾ ਦਿਮਾਗੇ ਏ।
ਨਈ ਜੀ ਏਕ ਟੈਲੇਟੇਡ ਐ। ਏਕ ਕੋਡਲ ਐ।
ਅੱਛਾ ਮੈਨ ਲੱਗਦਾ ਕੁੱਡਾਂ ਲਾ ਯੂਜ ਕਰਦੇ ਹੋ
ਨਈ ਜੀ ਨਈ ਕੁੱਡਾਂ ਆਲਾ ਸਿਰਫ ਅਸੀਂ ਹੁਣ‌ ਮੈਨ ਤੁਆਨੂੰ ਦ ਤੇ ਆ ਨਾ ਥੋੜ੍ਹੀ ਦੇਰ ਅਸਤੇ, ਓ ਤੁਸੀਂ ਚਲਾ ਰਹੇ ਓ ਹਾਂਜੀ-ਹਾਂਜੀ, ਤਾਂ ਈ ਤ ਐਡਵਾਂਸ ਫਰ ਕਾ ਨਈ ਐਵੇਂ ਹੋ ਜਾਂਦਾ ਬਸ ਅਸੀਂ ਏਕ ਫੂਕ ਮਾਰੀ ਦੀ ਓ ਤੁਆਡੇ ਕੋਲੋਂ ਨਈ ਹੋਏਗਾ ਓ।
ਅੱਛਾ।
ਹਾਂਜੀ।
ਵਾਹ ਯਾਰ ਬੜੇ ਟੈਲੈਂਟਿਡ ਹੋ ਫਿਰ ਤੇ ਤੁਸੀਂ।
ਹੂੰ।
ਤੁਸੀਂ ਮੈਨੂੰ ਲੱਗਦਾ ਪੂਰੀ ਧਰਤੀ ਤੇ ਸਿੰਗਲ ਪਰਸਨ ਹੋ ਬਸ ਜੇੜੇ ਦੋ ਦਿਮਾਗਾਂ ਆਲੇ
ਹਾਂਜੀ ਹੋਰ ਤੁਸੀ ਮੰੰਗਲ ਗ੍ਰਹਿ ਤੇ ਹੋ ਆਏ ਓ।
ਹਾਂਜੀ-ਹਾਂਜੀ ਹੋ ਆਏ ਆ, ਚੱਲਣਾ ਤੁਸੀਂ ਕਦੇ।
ਨਾ ਜਾਣਾ ਅਸੀਂ ਨੀ ਜਾਣਾ ਓਥੇ ਤੁਸੀਂ ਗਾਂਧ ਈ ਬੜਾ ਪਾਯਾ ਹੋਯਾ ਮੈਂ ਸੁਣਿਆ
ਅੱਛਾ ਗਏ ਸੀ ਮਤਲਬ ਤੁਸੀਂ।
ਨਈ ਸੁਣਿਆ-ਸੁਣਿਆ ਦੇਖਿਆ ਨਈ ਸੁਣਿਆ
ਅੱਛਾ ਕਿਦੇ ਕੋਲ ਸੁਣਿਆ ਤੁਸੀਂ?
ਤੁਆਡੇ ਕਰੋਂ ਈ ਸੁਣਿਆ
ਨਈ ਜੀ ਮੈਂ ਕਾਰ ਦੱਸਿਆ ਈ ਨੀ ਮੈਂ ਮੰਗਲ ਗ੍ਰਹਿ ਤੋਂ ਆਯਾ।
ਤੁਆਡੀ ਪੈਣ ਨੂੰ ਪਤਾ ਏ ਮੇਰੀ ਨਾਲ ਗੱਲ ਹੋਈ ਸੀ ਓਨਾਂ ਦੀ ਓ ਕੈਂਦੇ ਤੇ ਮੰਗਲ ਗ੍ਰਹਿ ਤੇ ਗਏ ਹੋਏ ਨੇ।
ਅੱਛਾ।
ਹਾਂਜੀ-ਹਾਂ
ਵਾਹ ਯਾਰ ਤੁਆਨੂੰ ਪਤਾ ਲੱਗ ਗਿਆ।
ਹਾਂਜੀ। ਥੋੜਾ ਕੱਟ ਥੋੜਾ ਕੱਟ ਖਾਇਆ ਕਰੋ ਥੋੜ੍ਹਾ ਕੱਟ ਗੰਦ ਪਾਇਆ ਕਰੋ।
ਨਈ ਜੀ ਓ ਓਹੀ ਸਾਬ ਨੀਗਾ ਜੀ ਸਾਡਾ, ਸਾਡਾ ਓ ਹਿਸਾਬ ਹੈ ਗੈਸ ਏਕ, ਏਕ ਵਾਰੀ ਕਰੋ ਜੀ ਤੇ ਮਤਲਬ ਪੂਰਾ ਪਿੰਡ ਜਗਾ ਦੋ ਐਸਾ ਹਿਸਾਬ ਨੀ ਅਸੀਂ ਏ ਓ ਕੰਮ ਨੀ ਏ ਸਾਡਾ ਬਾਰ-ਬਾਰ ਜਾਂਦੇ ਰਹੋ ਜਾਂਦੇ ਰਹੋ ਜਨੀ ਦੋ ਤ੍ਰੈ ਵਜੇ ਜਾਓ ਨਈਂ ਓ-ਓ ਕੰਮ ਨੀ ਹੁੰਦਾ ਸਾਡੇ। ਜਾਂਨੇ ਆਂ ਦੋ ਦਿਨ ਚ ਇੱਕ ਵਾਰੀ ਜਾਂ ਇੱਕ ਦਿਨ ਚ ਇੱਕ ਵਾਰੀ ਪਟਾਕਾ ਮਾਰ ਜਾਂਨੇ ਆਂ ਪੂਰਾ ਡਾਇਨਾਮਾਈਟ।
ਟੈਮ ਨੀ ਲੱਗਦਾ ਥੁਆਡੇ ਘਰ ਹੋਰ ਕੋਈ
ਓਥੇ ਨੇੜੇ ਤੇੜੇ ਹੋਰ ਕੋਈ ਬੰਬ ਵੱਜੇ ਨਾ ਓਦਾ ਪਤਾ ਨੀ ਲੱਗਦਾ ਫੇਰ ਐਸਾ ਬੰਬ ਵਜਾ ਕੇ ਆਨੇ ਆਂ। ਤੁਸੀਂ ਵੀ ਵਜਾ ਕੇ ਵੇਖ ਲੈਨਾ ਕਦੀ ਬੰਮ ਤੁਆਨੂੰ ਆਪੇ ਫੀਲ ਹੋਏਗਾ ਐ ਐਦੀ ਗੱਲ ਈ ਵੱਖਰੀ ਐ।
ਓ ਮੈਂ ਤਾਨੂੰ ਕਿਆ ਨਾ ਤੁਆਡਾ ਇੱਕ ਦਿਮਾਗ ਮੈਂ ਤੁਆਨੂੰ ਮੋਟਾ ਦਿਮਾਗ ਟ੍ਰਾਂਸਫਰ ਕੀ ਤਾਂ ਓ ਤੁਸੀਂ ਮੋਟਾ ਦਿਮਾਗ ਯੂਜ ਕਰਦੇ ਪਏਂ ਓਂ ਹੁਨ ਅਸੀਂ ਤੁਆਡੀ ਗੱਲ ਤੇ ਕੋਈ ਯਕੀਨ ਨੀ ਕਰਦੇ ਪਏ।
ਭੈਨ ਜੀ ਤੁਸੀਂ ਪਤਾ ਨੀ ਕੀ ਕੀ ਗੱਲਾਂ ਕਰੀ ਜਾ ਰਏਂ ਓਂ ਹੁਨ ਨਾ ਮੇਰਾ ਮਨ ਅੱਕ ਗਿਆ ਚੰਗਾ ਠੀਕ ਐ ਭੈਨ ਜੀ ਸਸਰੀ ਕਾਲ।
ਸਸ ਰੀ ਕਾਲ।